ਸਸੀ ਕਾਲ, ਤੇ ਮੰਮੀ ਨੇ ਕੀ ਕੀਤਾ ਸਾਡੀ ਕੱਲ ਦੀ ਗੱਲ ਵੇਚ ਰੈ ਗੀ ਸੀ।
ਹਾਂਜੀ।
ਸੂਟ ਮੰਗਾਏ, ਪੰਜਾਬ ਤੋਂ, ਮੇਰੀ ਜੇੜੀ ਚਾਚੀ ਆ ਗਹਾਂ ਚਾਚੀ ਦੀ ਭੈਣ ਦੀ ਨੋਹ ਆ।
ਅੱਛਾ ਜੀ।
ਹਾਂ, ਓਤਾ ਬੁਟੀਕ ਆ। ਤੇ ਅੱਗੇ ਵੀ ਓ ਤੋ ਨਾ ਆਪਾਂ ਤੇਨ-ਚਾਰ ਵਾਰੀ ਸੂਟ ਮੰਗਾਏ ਸੀਗੇ ਏਦਾਂ ਨੀ ਵੀ ਨਈ ਮੰਗਵਾਏ ਸੀ। ਚਲੋ ਜੀ ਓ ਪਸੰਦ ਸੀਗੇ ਓਨੇ ਭੇਜ ਤੇ ਕਰਤੇ ਤੇ, ਲੇਆਏ ਓ ਮੰਮੀ ਲੀ। ਅੱਗੇ ਵੀ ਸੋਲਾਂ-ਸੋਲਾਂ ਸਤਾਰਾਂ ਹਜ਼ਾਰ ਦੇ ਕਰੀ ਫੇਰ ਬਾਈ-ਬਾਈ ਜਾ ਦੇ ਕਰੀ ਤੇ ਹੁਣ ਐਤਕੀ ਵੀ, ਓ ਸਟੇਟਸ ਪਾਦੀ ਸ ਕੇ ਮੈਂ ਕੇ ਮੈਂ ਓਨੂੰ ਪੁੱਛਦੀ ਸੀਗੀ ਭਾਈ ਏ ਕੱਪੜਾ ਕਿੱਦਾਂ ਆ। ਕੀ ਆ ਹੁਣ ਬਰਬੇਰੀ ਕੋਟਨ ਏ ਏਨਾਂ ਦੇ ਬਾਰੇ ਪਤਾ ਨੀ ਮੈਂ ਤਾਂ ਕੱਲਾ ਕੌਟਨ ਦਾ ਸੁਣ ਲੇਆ ਵੀ ਹਾਂ ਕੌਟਨ ਆ।
ਹਾਂ ਜੀ ਬਰਬਰੀ ਵੀ ਚੱਲੀ ਹੋਈ ਆ।
ਹਾਂ ਬਰਬਰੀ ਚੱਲੀ ਏ ਜਾਂ ਤੇ, ਆਪਾਂ ਨੂੰ ਐ ਨੀ ਸੀ ਵੀ ਕੇੜੀ ਬਰਬਰੀ ਹੁੰਦੀ ਹੈ ਜਾਂ ਕੀ ਆ ਮੈਂ ਕੇਆ ਚੱਲ ਕੌਟਨ ਤਾਂ ਲੀਖੇਆ ਹੋਏਆ ਨਾ ਤਾਂ ਠੰਡਾ ਹੀ ਹੋਣਾ, ਤੇ ਚਲੋ ਜੀ ਉੱਥੋਂ ਆਪਾਂ ਮੰਗਵਾਏ ਸੀਗੇ ਜੀ ਚੌਦਾਂ ਤੋਂ ਪੰਦਰਾਂ ਸੂਟ ਮੰਗਵਾ ਲਏ ਸੀਗੇ
ਅੱਛਾ ਜੀ।
ਤੇ ਓਨੂੰ ਮੈਂ ਕੈ ਤਾ ਸੀਗਾ ਵੀ ਦੇਖ ਜੇੜੇ ਮੈਂ ਪਸੰਦ ਕੀਤੇ ਆ, ਓ ਤਾਂ ਸਾਨੂੰ ਪਸੰਦੇ ਆ। ਜੇੜੇ ਤੂੰ ਤੇਰੇ ਤਰਫ ਤੂੰ ਕੇਆ ਵੀ ਏ ਵੀ ਵਧੀਆ ਏ ਵੀ ਵਧੀਆ ਏ ਜੇ ਨਾ ਪਸੰਦ ਆਏ ਮੰਮੀ ਹੋ ਤੋਂ ਤੈਨੂੰ ਵਾਪਿਸ ਮੋੜਨਗੇ।
ਹਾਂ-ਹਾਂ-ਹਾਂ-ਹਾਂ-ਹਾਂ।
ਹੂੰ। ਇੱਕ ਤਾਂ ਹੁਣ ਐ ਇੱਕ ਤਾਂ ਕਹਿੰਦੇ ਰਿਸ਼ਤੇਦਾਰੀ ਚੋਂ ਲੈਣ ਤੋਂ ਚੰਗਾ ਫੇਰ ਬਾਹਰੋਂ ਕਿਤੋਂ ਲੈ ਲੋ।
ਬ ਫਿਕ ਪੈ ਜਾਂਦੀ।
ਫਿਕ ਪੈ ਫੇਰ ਉਹਨੇ ਕੀ ਕੀਤਾ ਚਲੋ ਜੀ ਭੇਜਤੀ। ਤੇ ਆਪਾਂ ਕੋਈ ਰੇਟ ਨੀ ਘਟਾਇਆ ਬਗਾਨਿਆਂ ਨੂੰ ਫੇਰ ਮਾੜਾ ਮੋਟਾ ਕਹਿ ਦਿੰਨੇ ਆ ਵੀ ਰੇਟ ਘਟਾ ਲੋ ਪਰ ਇਹ ਇਹਨਾਂ ਤਾਂ ਐਂ ਸੀਗਾ ਵੀ ਚੱਲ ਰਿਸ਼ਤੇਦਾਰੀਆਂ ਕਿਉਂ ਸਾਡੇ ਤੋਂ ਵੱਧ ਪੈਸੇ ਨੀ ਲੈਣਗੇ।
ਹਾਂ-ਹਾਂ-ਹਾਂ-ਹਾਂ,
ਤੇ ਫੇਰ ਸੂਟ ਮੰਗਾ ਲੇ ਆਪਾਂ ਜਿੰਨਾਂ ਦੇ ਵਿੱਚ ਚੋਂ ਮੰਮੀ ਨੂੰ ਅਹ ਛੇ ਸੱਤ ਸੂਟ ਪਸੰਦ ਨੀ ਆਏ।
ਅੱਛਾ ਜੀ।
ਬਿੱਲ ਬਣਾਇਆ ਸੀ ਉਹਨੇ ਛੱਬੀ ਹਜ਼ਾਰ ਕੁਛ, ਛੱਬੀ ਹਜ਼ਾਰ ਸੱਤ ਸੌ ਬਿੱਲ ਬਣਾਇਆ ਸੀ ਉਹਨਾਂ ਚ ਮੰਮੀ ਨੂੰ ਛੇ ਸੱਤ ਸੂਟ ਪਸੰਦ ਨਹੀਂ ਆ ਜਿਹੜੇ ਇਹਨੇ ਆਪਦੇ ਕੋਲੋਂ ਭੇਜੇ ਸੀ।
ਹਾਂ-ਹਾਂ-ਹਾਂ-ਹਾਂ,
ਤੇ ਚਲੋ ਜੀ ਮੰਮੀ ਨੇ ਕਿਹਾ ਵੀ ਬ ਬੇਟਾ ਮੈਨੂੰ ਇਹ ਵਾਲੇ ਸੂਟ ਪਸੰਦ ਨੀ ਆਏ ਆ। ਤੇ ਹੁਣ ਦੇਖਲੋ, ਮੈਂ ਕਿਹਾ ਕੋਈ ਨੀ ਤੁਸੀਂ ਫੇਰ ਕੋਰੀਅਰ ਕਰਾ ਦੋ ਹੁਣ ਉੱਥੋਂ ਜੀ ਕੋਰੀਅਰ ਕਰਨ ਦੇ ਸੂਟ ਜੇ ਅਸੀਂ ਹੋਰ ਕਿਸੇ ਤੋਂ ਲਈਏ ਨਾ। ਜਿਵੇਂ ਖਾਲਸਾ ਟੈਕਸਟਾਈਲ ਹੋ ਗਿਆ ਜਾਂ ਹੋਰ ਕੋਈ, ਉਹਨਾਂ ਦੇ ਕੋਲੋਂ ਸ਼ ਪਿੰਗ ਫ੍ਰਰੀ ਹੁੰਦੀ ਆ
ਬਿਲਕੁਲ,
ਇਹਨੇ ਉੱਥੋਂ ਜੀ ਸਾਡੇ ਸ਼ਿਪਿੰਗ ਸ਼ਿਪਿੰਗ ਦੇ ਕਿੰਨੇ ਪੈਸੇ ਲਾਏ ਸੀਗੇ। ਠਾਰਾਂ ਸੌ ਰੁਪਇਆ ਲਿਆ ਸੀ।
ਅੱਛਾ,
ਹਾਂ,
ਤੇ ਚਲੋ ਜੀ ਹੁਣ ਮੰਮੀ ਨੂੰ ਇਹ ਪਸੰਦ ਨੀ ਆਏ ਫਿਰ ਇੱਥੋਂ ਜੀ ਫੇਰ ਕੋਰੀਅਰ ਕਰਾਇਆ ਅੱਠ ਸੌ ਰੁਪਈਆ ਇੱਥੋਂ ਲੱਗਿਆ।
ਹੂੰ,
ਤੇ ਮੁੜ ਕੇ ਅਸੀਂ ਫੋਨ ਕੀਤਾ ਵੀ ਦਸ ਹਜ਼ਾਰ ਸਾਢੇ ਸੱਤ ਸੌ ਦਾ ਹਿਸਾਬ ਨਿਕਲਦਾ ਹੁਣ ਥੋਡੇ ਵੱਲ
ਹਾਂਜੀ-ਹਾਂਜੀ,
ਉਹ ਤਾਂ ਮੈਂ ਕਹਿੰਨੀ ਆ ਉਹ ਤਾਂ ਟੇਢੀ ਜੀ ਹੋ ਗਈ। ਫੇਰ ਮੈਂ ਕਿਹਾ ਵੀ ਮੈਂ ਹਾਂ ਮੈਂ ਕਿਹਾ ਰਿਸ਼ਤੇਦਾਰੀ ਆ ਤਾਂ ਅਸੀਂ ਲਿਹਾਜ ਕੀਤੇ ਤੇਥੋਂ ਜੋ ਤੂੰ ਰੇਟ ਕਿਆ ਸੀ ਉਹ ਚ ਕੋਈ ਰੁਪਈਆ ਘਟਾਇਆ ਨੀ, ਅੱਗੇ ਵੀ ਤੇਰੇ ਕੋਲ ਲਏ ਆ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਇਹ ਜਿਹੜੇ ਤੂੰ ਭੇਜਦੀ ਆ। ਇਹ ਮੰਮੀ ਹੋਣਾ ਨੂੰ ਦੇ ਮੇਰੀ ਮੰਮੀ ਨੂੰ ਸੋਫਟ ਕੱਪੜਾ ਪਸੰਦ ਆ।
ਹਾਂਜੀ-ਹਾਂਜੀ,
ਫੇਰ ਕੀ ਹੋਇਆ ਬੋਲਣ ਜੇ ਲੱਗ ਗਈ ਫੇਰ ਮੈਂ ਸੁਣਾਤੀਆ ਮੈਂ ਕਿਹਾ ਨਈ। ਇਹ ਤੁਹਾਡੀ ਗੱਲ ਗੱਲਤ ਆ ਭਾਈ
ਪਹਿਲਾਂ ਆਏ ਆ ਅਸੀ ਕਦੇ ਨੀ ਮੋੜੇ ਜਿਹੜੇ ਤੂੰ ਕਏ ਆ ਵੀ ਹਾਂ ਕੋਈ ਨੀ ਚੱਲ ਜਾਣਗੇ ਬਾਰਾਂ ਮਹੀਨੇ ਪੈ ਜਾਣਗੇ ਮੈਂ ਗਏ ਤਾਂ ਕੱਪੜੇ ਹੀ ਏਡਾ ਕੱੜਤਾ, ਮੰਮੀ ਕਹਿੰਦੀ ਐਂ ਲੱਗਦਾ ਸੀ। ਜਿਵੇਂ ਰਜਾਈਆਂ ਦੇ ਛਾੜੇ ਦੇ ਕੱਪੜੇ ਹੁੰਦੇ ਐ। ਮੈਂ ਕੇਆ ਓ ਹਾਂ ਮੈਂ ਕੇਆ ਓ ਕਿੱਥੇ ਰੱਖਣੇ ਆ ਚਲੋ ਜੀ ਫੇਰ ਕੈਂਦੀ ਚਲੋ ਠੀਕ ਆ ਫੇਰ ਤੁਸੀਂ ਕੈਂਦੀ ਏਕ ਕੰਮ ਕਰਿਓ ਫੇਰ ਮੈਂ ਸਟੇਟਸ ਲਾਂਊਂਗੀ ਏਕ ਏਕ ਕਰਕੇ ਸਾਈਡ ਰੱਖ ਲਾਂਗੇ ਜਦੋਂ ਦਸ ਹਜ਼ਾਰ ਸਾਢੇ ਸੱਤ ਸੌ ਪੂਰੇ ਹੋ ਜਾਣਗੇ ਮੈਂ ਫੇਰ ਭੇਜੂੰ ਮੈਂ ਕੇਆ ਅਸੀ ਬਿੰਦੇ, ਬਿੰਦੇ ਬਾਰ, ਬਾਰ ਆਹੀ ਕੰਮ ਕਰੀਏ।
ਓਈ ਨਾ
ਮੈਂ ਕੇਆ ਹੁਣ ਮਤਲਬ ਅਸੀਂ ਫੇਰ ਮੈਂ ਕੇਆ ਕੋਰੀਅਰ ਤੇ ਪੈਸੇ ਲਾਈਏ ਫੇਰ ਓ ਤੋਂ ਪਸੰਦ ਮੈਂ ਕਿ ਨਾ ਅਸੀਂ ਲੈਣਾ ਈ ਨੀ ਆ ਤੂੰ ਸਾਨੂੰ ਪੈਸੇ ਈ ਪਾ ਫੇਰ ਕੈਂਦੀ ਨਾ ਹਜੇ ਤਾਂ ਹੈ ਨੀ ਮੇਰੇ ਕੋਲ ਮੈਂ ਕੇਆ ਹਜੇ ਅੱਠ ਦਿਨ ਵੀ ਨੀ ਹੋਏ ਤੈਥੋਂ ਪੈਸਾ ਤੈਨੂੰ ਅਸੀਂ ਕੱ ਕੱਠਾ ਦਿੱਤਾ ਤੇ ਤੂੰ ਹੁਣ ਆਪਦੀ ਵਾਰੀ ਕੈਨੀ ਐ। ਹੈ ਨੀ ਹਜੇ ਫੇਰ ਚਾਚੀ ਨੂੰ ਫੋਨ ਲਾਇਆ। ਫੇਰ ਚਾਚੀ ਨੂੰ, ਫੇਰ ਚਾਚੀ ਕਹਿੰਦੀ ਭਾਈ ਓਨਾਂ ਨੇ ਨਈ ਲੈਣੇ। ਓਨਾਂ ਨੇ ਜੇੜੇ ਪਸੰਦ ਸੀ ਲੈ ਲੇ। ਫੇਰ ਓਨੇ ਸਾਤ ਤੋਂ ਦੋ ਮੀਨਿਆਂ ਦਾ ਟੈਮ ਮੰਗਿਆ ਮੈਨੂੰ ਕੈਂਦੀ ਅੱਧੇ ਤੇ ਪਾ ਦਿੰਦੀ ਆਂ ਮੈਂ ਕੇਆ ਨਾ ਪੂਰੇ ਪਾ। ਵੀ ਐਂ ਤਾਂ ਰਕਮ ਖ਼ਰਾਬ ਹੁੰਦੀ ਅਸੀਂ ਪੂਰੇ ਪਾਏ ਅਸੀਂ ਕੇੜ੍ਹਾ ਤੈਨੂੰ ਉਧਾਰੀ ਲੇਆ। ਤੇ ਤੋਂ ਫੇਰ ਜਾ ਕੇ ਕਿਤੇ ਮੰਨੀ ਤੇ ਫੇਰ ਜਾ ਕੇ ਓ ਸੂਟਾਂ ਦਾ ਕੁਛ ਹੋਇਆ।
ਦਸਤ
ਏਨਾ ਕੰਮ ਔਖਾ ਗਾ ਲੋਕਾਂ ਨਾ
ਹੋਰ ਏ ਤਾਂ ਹੈ ਈ ਆ। ਨੀ ਸਾਡੇ ਕੋਲ ਵੀ ਆਂਦੇ ਮੈਂ ਪੈਲਾਂ ਕੱਪੜਾ ਵੀ ਰੱਖਿਆ ਸੀਗਾ। ਫੇਰ ਵਿੱਚ ਲੋਕੀ ਉਧਾਰ ਸੁਧਾਰ ਕਰ ਜਾਂਦੇ ਫੇਰ ਮੈਂ ਛੱਡ ਦਿੱਤਾ ਨਾਲੇ ਨਾ ਮੇਰੇ ਫਾਦਰ ਇਨ ਲੋਅ ਬਿਮਾਰ ਹੋ ਗੇ ਸੀ ਤਾਂ ਮੈਂ ਵਿੱਚ ਕੰਮ ਬਿਲਕੁਲ ਬੰਦ ਕਰ ਦਿੱਤਾ ਸੀਗਾ। ਮੈਂ ਹੁਣ ਫੇਰ ਸ਼ੁਰੂ ਕੀਤਾ ਛੇ, ਸੱਤ ਨੂੰ। ਪਰ ਮੈਂ ਵੇਲੀ ਨੀ ਰੈ ਸਕਦੀ ਮੈਨੂੰ, ਮੈਂ ਵੇਲੀ ਰਵਾਂ ਤੇ ਫਿਰ ਮੈਨੂੰ ਦਿਲ ਨੂੰ ਕੁਛ ਹੁੰਦਾ ਐ।
ਓ ਤਾਂ ਜੀ ਨਈ ਥੋਡਾ ਬੂਟੀਕ ਦਾ ਤਾਂ ਵਧੀਆ ਸਗੋਂ।
ਹਾਂਜੀ, ਫਿਰ ਮੈਂ ਕੱਪੜੇ ਦਾ ਛੱਡ ਦਿੱਤਾ। ਤੇ ਬੁਟੀਕ ਦਾ ਕਰਦੀ ਪਰ ਹੁਣ ਜਿੱਦਾਂ ਲੋੜ ਹੋਵੇ ਤਾਂ ਫਿਰ ਮੈਂ ਸ਼ੋਪ 'ਤੇ ਜਾ ਕੇ ਦਿਖਾ ਕੇ ਫੇਰ ਪਸੰਦ ਕਰਕੇ ਲਿਆ ਦਿੰਨੀ ਆਂ। ਕਿ ਜੇ ਲੋੜ ਪਵੇ, ਹਾਂਜੀ।
ਪਰ ਨਾ ਹੁਣ ਚਲੋ ਥੋਡਾ ਤਾਂ ਵਧੀਆ ਚੱਲ ਗੇਆ ਵੀ ਤੁਸੀਂ ਕਹਿ ਤਾ ਵੀ ਪਰ ਕਈ ਲੋਕ ਤਾਂ ਬੌਤ ਖ਼ਰਾਬ ਕਰ ਦਿੰਦੇ ਆ ਕੱਪੜੇ ਲੱਤੇ ਨੂੰ।
ਨਈ ਆਪਾਂ ਨੂੰ ਏ ਨੀ ਹੁੰਦਾ ਕਿਉਂਕਿ ਮੈਨੂੰ ਐ ਹੁੰਦਾ ਕਿ ਬਸ ਓਨੇ ਕਮਾਓ ਜਿੰਨੇ ਪਚ ਜਾਣ ਜਾਦੇ ਵੀ ਨੀ ਪਚਦੇ।
ਹੁੰ
ਅਸੀਂ ਮਤਲਬ ਮੈਂ ਕਦੇ ਲਾਲਚ ਨੀ ਕੀਤਾ ਪਰਮਾਤਮਾ ਦੇ
ਓਹੀ ਬੰਦੇ ਨੂੰ ਫੇਰ ਓਹੀ ਬੰਦੇ ਤੋਂ ਲੈਣਾ ਕਰਨਾ ਓਹੀ ਸਈ ਲੱਗਦਾ ਆ।
ਕਿਓਕਿ ਅਸੀਂ ਮਤਲਬ ਜੇ ਓ ਸੂਟ ਵੀ ਦਿੰਦੇ ਸੀ ਕੋਈ ਜ਼ਿਆਦਾ ਮਾਰਜਨ ਨੀ ਰੱਗਦੇ ਥੀ। ਪੱਚੀ, ਤੀਹ ਰਪਏ ਦਾ ਮਾਰਜਨ ਰੱਖ ਲਈ ਦਾ ਸੀ ਸਾਡਾ ਲੱਗ ਰੇਆ ਕਸਟਮਰ ਬਣ ਰੇਆ। ਤਾਂ ਹੁਣ ਤਾਂ ਸੋਖ ਨਾ ਕਸਟਮਰ ਪੱਕੇ ਲੱਗੇ ਹੋਏ ਆ ਕੋਈ ਟੈਂਸ਼ ਨ ਵਾਲੀ ਗੱਲ ਨੀ ਆ। ਜੇ ਵਿੱਚ ਮੈਂ ਮੀਨਾ ਕੰਮ ਨੀ ਕਰਦੀ ਤੇ ਤਾਂ ਵੀ ਓ ਕੈਨਗੇ ਅਸੀ ਮੀਨਾ ਰੁਕ ਕੇ ਕੰਮ ਕਰਾ ਲਾਂਗੇ ਕਰਨਾ ਤੁਆਡੇ ਤੋਂ ਈ ਆ। ਤੇ ਫੇਰ ਉਹ ਅਡਜਸਟ ਕਰ ਲੈਂਦੇ ਆ।
ਨਹੀਂ ਵਧੀਆ ਨਾਲੇ ਆਪਾਂ ਨਾ ਸਾਹਮਣੇ ਕਹਿਤਾ ਨਾ ਵੀ ਭਾਈ ਸਾਨੂੰ ਟਾਈਮ ਲੱਗੂ। ਸਾਹਮਣੇ ਵਾਲਾ ਵੀ ਸਮਝ ਜਾਂਦਾ ਕਲੀਅਰ ਗੱਲ ਹੋਣੀ ਚਾਹੀਦੀ ਹੈ ਬਸ। ਹੁਣ ਜਦ ਆਪਾਂ ਸਾਹਮਣੇ ਵਾਲਿਆਂ ਨੂੰ ਕੁੱਝ ਦੱਸਣਾ ਹੀ ਨੀ ਕਰਨਾ ਹੀ ਨੀ ਫੇਰ ਕਿੱਦਾਂ ਹੋਊਗਾ ਦੱਸੋ।
ਹਾਂ ਹੁਣ ਯਮੁਨਾਾਨਗਰ ਤੋਂ ਆਓ। ਪੇਕੇ ਆਏ ਹੋਏ ਆ ਆਪਣੇ ਅਤੇ ਉਹ ਪੇਕੇ ਆਏ ਤੇ ਉਹ ਕਹਿੰਦੇ ਕੱਪੜੇ ਸਵਾਉਣੇ ਆ ਤੇ ਮੈਂ ਉਹਨੂੰ ਪਹਿਲਾਂ ਕਿਆ ਸੀ। ਮੈਂ ਕਿਹਾ ਮੈਨੂੰ ਟਾਈਮ ਨਹੀਂ ਲੱਗਣਾ, ਉਹਨੇ ਸੂਟ ਇੱਥੇ ਹੀ ਰੱਖੇ ਹੋਏ ਕਹਿੰਦੀ ਦੇ ਦੇਈਓ ਸੀ ਕੇ। ਤੇ ਮੈਂ ਕਿਹਾ ਮੇਰਾ ਟਾਈਮ ਨੀ ਲਗਾ ਹੁਣ ਵੀ ਰਾਤੀ ਫੋਨ ਆਇਆ ਕਹਿੰਦੀ ਮੈਂ ਵੀਰਵਾਰ ਜਾਣਾ। ਵੀਰਵਾਰ ਤੋਂ ਪਹਿਲਾਂ ਦੇ ਦਿਓ ਮੈਂ ਕਿਹਾ ਕੋਈ ਨੀ ਦੇ ਦਾਂਗੀ, ਮਹੀਨਾ ਰਹਿ ਕੇ ਚੱਲੀ ਆ ਤੇ ਕੱਪੜੇ ਕਹਿੰਦੇ ਤੁਹਾਡੇ ਤੋਂ ਹੀ ਸੁਆ ਕੇ ਲੈਣੇ ਆ। ਤਾਂ ਹੁਣ ਉਹਨਾਂ ਦੇ ਅੱਜ ਕਟਿੰਗ ਕੀਤੇ ਆ।
ਕਿਉਂਕਿ ਕੱਪੜੇ ਜਿੰਨਾ ਮਰਜੀ ਸੋਹਣੇ ਹੋਣ ਚਾਹੇ ਮਹਿੰਗਾ ਸੂਟ ਹੋਵੇ, ਚਾਹੇ ਸਸਤਾ ਹੋਵੇ ਜੇ ਉਹਦੀ ਕਟਿੰਗ ਕਰਕੇ ਸਟਿਚ ਸੋਹਣਾ ਕੀਤਾ ਹੋਇਆ ਤਾਂ ਸਹੀ ਕਿਹਾ ਹੋਇਆ ਫੇਰ ਉਹ ਜੱਚ ਦਾ, ਫੇਰ ਤੁਸੀਂ ਚਾਹੇ ਤਾਂ ਜੇ ਤਾਂ ਚੱਜ ਦਾ ਨੀ ਹੈ ਚਾਹੇ ਜਿੰਨਾ ਮਹਿੰਗਾ ਸੂਟ ਹੋਵੇ ਉਹ ਥੋੜੀ ਫੱਬਦਾ ਹੁੰਦਾ ਹੈਗਾ।
ਬਿਲਕੁਲ- ਬਿਲਕੁਲ, ਬਿਲਕੁਲ ਮੈਂ ਕੰਮ ਵਧੀਆ ਕਰਕੇ ਕੇ ਦੇਈ ਦਾ ਕਿਸੇ ਨੂੰ ਵੀ ਮਾੜਾ ਨਹੀਂ ਕਰਕੇ ਦੇਈਦਾ।
ਨਹੀਂ- ਨਹੀਂ ਤੁਸੀਂ ਤਾਂ ਮੈਂ ਕਹਿ ਰਹੀ ਹਾਂ ਮੇਰੇ ਵੀ ਤੁਸੀਂ, ਸੀਣੇ ਆ ਸੂਟ।
ਹਾਂਜੀ- ਹਾਂਜੀ ਕੋਈ ਗੱਲ ਨਹੀਂ ਜ਼ਰੂਰ- ਜ਼ਰੂਰ।
ਮੈਂ ਜ਼ਰੂਰ ਤੁਹਾਨੂੰ ਸੂਟ ਭੇਜੂਗੀ ਜਾ ਤਾਂ ਤੁਸੀਂ ਹੀ ਮੈਨੂੰ ਅ- ਜਦੋਂ ਵੀ ਕਿਤੇ ਗਏ ਤਾਂ ਸੂਟ ਤੁਸ ਆਪ ਹੀ ਲੈ ਕੇ ਮੈਨੂੰ ਕਹਿ ਸਕਦੇ ਹਾਂ ਵੀ ਹਾਂ ਮੈਂ ਆਈ ਹਾਂ। ਜੇ ਤੁਸੀਂ ਲੈਣਾ ਤਾਂ ਦੇਖਲੋ, ਕਿਉਂਕਿ ਉੱਥੇ ਯਾ ਰੀ ਰੀਸ ਨੀ ਆ, ਹੋਰ ਕਿਤੇ ਨ- ਚੱਜ ਦੇ ਮਿਲਦੇ।
ਕੱਪੜੇ ਮੈਂ ਜਨਤਾ ਵਾਲਿਆਂ ਤੋਂ ਮੰਗਵਾਉਂਦੀ ਹਾਂ ਜਾਂ ਫੇਰ ਆਪਣੀ ਫਰੈਂਡ ਕੋਲੋਂ ਲੈਂਦੀ ਉਹ ਉਹਨਾਂ ਨੇ ਜਿੱਦਾਂ ਜ਼ਿਆਦਾ ਹੈਵੀ ਸੂਟ ਨਹੀਂ ਰੱਖੇ ਉਹਨਾਂ ਨੇ। ਮੇਰੀ ਫਰੈਂਡ ਨੇ ਉਹਨਾਂ ਨੇ ਜਿੱਦ ਕੋਟਨ ਦੇ, ਤੇ ਜਿੱਦਾਂ ਬਿਨਾਂ ਦੁਪੱਟੇ ਤੋਂ ਤੇ ਜਾਂ ਰਿਆਉਣ ਦੇ ਰੁੱਖੇ ਹੋਏ ਆ। ਤੇ ਮੈਂ ਜ਼ਿਆਦਾਤਰ ਕੋਡ ਸੈੱਟ ਬਣਾਉਂਦੀ ਹਾਂ ਮੇਰੇ ਲੈ ਜਾਂਦੇ ਲੋਕੀ।
ਹਾਂ ਮੇਰਾ ਵੀ ਕੋਡ ਸੈਟ ਬਣਾ ਦੇਓ ਸੋਹਣਾ ਜਿਹਾ।
ਸੈਟ ਜਿਆਦਾ ਚੱਲਦੇ, ਕਿਉਂਕਿ ਗਰਮੀਆਂ ਚ ਇੱਕ ਤਾਂ ਖੁੱਲੇ- ਖੁੱਲੇ ਪੈਂਦੇ ਆ, ਤੇ ਨਾਲ ੇ ਇਹ ਹੋ ਜਾਂਦਾ ਕਿ ਇਹ, ਚ ਹੰਡ ਜਾਂਦੇ ਗਰਮੀ ਨਹੀਂ ਲੱਗਦੀ।
ਸਾਡੇ ਨਾ ਗਲੀ ਚ ਅਹ ਇੱਕ ਗਵਾਂਢ ਜੇ ਸੀਗੇ। ਉਹ ਭਾਬੀ, ਤੇ ਉਹ ਹੁਣ ਹੈ ਨਹੀਂ ਆ, ਉਹਨਾਂ ਨੇ ਮੇਰੇ ਦੋ ਹਜ਼ਾਰ ਇੱਕੀ ਚ ਸੂਟ ਸਿਉਂਤੇ ਸੀਗੇ ਚਾਰ- ਪੰਜ ਜੋੜੇ। ਹੂੰ ਇੱਕ ਉਦੋਂ ਸਿਉਂਤੇ ਸੀਗੇ, ਇੱਕ ਇਹਨਾਂ ਨੇ ਮੇਰੇ ਸੀਤੇ ਸੀਗੇ ਦੋ ਹਜ਼ਾਰ ਤੇਈ ਚ। ਤੇਈ ਖਣੀ ਚੌਵੀ ਚ ਚੌਵੀ ਚ ਸੀਤੇ ਸੀਗੇ ਹਾਂ। ਤੁਸੀਂ ਮੰਨੋਗੇ ਨੀ ਇੰਨੇ ਸੋਹਣੇ ਕੱਪੜੇ ਸੀਤੇ ਸੀ- ਇੰਨੇ ਸੋਹਣੇ ਸੀਤੇ ਮੈਂ ਹੁਣ ਉਹਨਾਂ ਨੂੰ ਅੱਜ ਫੋਨ ਲਾਇਆ ਸੀ ਸਵੇਰੇ ਮੈਂ ਕਿਹਾ ਤੁਸੀਂ ਕਦੋਂ ਆਉਂਗੇ ਜੇ ਤਾਂ ਆਉਂਗੇ ਤਾਂ ਮੇਰਾ ਜ਼ਰੂਰ ਸੂਟ ਸੂਈਓ। ਇੱਕ ਹੁੰਦਾ ਨਾ ਫੇਰ ਹੋਰ ਕਿਸੇ ਕੋਲ ਮਨ ਨਹੀਂ ਕਰਦਾ ਜਿੰਹਨਾ ਦਾ ਇੱਕ ਇੱਕ ਵਾਰੀ ਹੱਥ ਬਹਿ ਜੇ ਨਾ ਫੇਰ। ਹੁਣ ਮਜਬੂਰੀ ਉਹ ਹੈ ਨੀ ਹੁਣ ਮੈਨੂੰ ਮੈਂ ਤਾਂ ਹੀ ਥੋਨੂੰ ਕਹਿ ਰੀ ਵੀ ਮੇਰੇ ਵੀ ਸਿਉਂ ਕੇ ਭੇਜਿਓ ਤੁਸੀਂ
ਕੋਈ ਨਹੀਂ ਤੁਸੀਂ ਇੱਕ ਬਣਵਾ ਕੇ ਵੇਖਿਓ ਤੁਸੀਂ, ਕਹਿਣਾ ਕਿ ਮੈਂ ਸੂਟ ਹੀ ਤੇਤੋ ਸਵਾਣੇ ਐ।
ਹਾਂ ਬਸ ਫੇਰ ਤੁਸੀਂ ਮੈਨੂੰ ਆਪਦੇ ਹਿਸਾਬ ਨਾਲ ਸੋਹਣਾ ਜਾ ਬਣਾ ਕੇ ਭੇਜ ਦੋ,
ਹਾਂਜੀ, ਹਾਂਜੀ, ਹਾਂਜੀ।
ਤਾਂ ਲਿਖਵਾ ਦੂਗੀ ਠੀਕ ਆ, ਆਪੇ ਬਣਾ ਬਣੂ ਕੇ ਮੈਨੂੰ ਤੁਸੀਂ ਤੇ ਭੇਜ ਦਿਓ, ਪਰ ਭੇਜਿਓ ਜ਼ਰੂਰ ਕਿਉਂਕਿ ਮੈਨੂੰ ਸ਼ੌਕ ਕਦੇ ਕਦੇ ਪਾਣ ਦਾ, ਗੁਰਦੁਆਰਾ ਸਾਹਿਬ ਚਲੇ ਗਏ ਉੱਥੇ ਵੀ ਵਧੀਆ ਲੱਗਦੇ। ਦੂਜੇ ਵੈਸਟਰਨ ਕੱਪੜੇ ਵੀ ਨੀ ਸੋਣੇ ਲਗਦੇ। ਹਾਂ ਉੱਥੇ ਸੂਟ ਸੋਹਣੇ ਲੱਗਦੇ ਆ। ਤੇ ਜ਼ਰੂਰ ਤੁਸੀਂ ਭੇਜਿਓ ਮੈਨੂੰ ਕੋਲ ਸੈਟ ਚਾਹੇ ਕੋਟ ਸੈਟ ਜਾ ਇੱਕ ਤਾਂ ਮੈਨੂੰ ਪਟਿਆਲੇ ਦਾ ਬਹੁਤ ਸ਼ੌਂਕ ਆ। ਕੋਟਨ ਦੀ ਕੋਟਨ ਦਾ ਵੀ ਪਟਿਆਲਾ ਸੋਹਣਾ ਲੱਗਦਾ ਕਿ ਨਹੀਂ
ਹਾਂ ਪਟਿਆਲਾ ਸਲਵਾਰ ਸੂਟ ਸੋਹਣਾ ਲੱਗਦਾ।
ਕੋਟਨ ਦਾ ਉਹ ਤਾਂ ਹੈ ਈ ਵਧੀਆ।
ਹਾਂ ਉਹ ਬਣਾ ਦੂੰਗੀ।
ਹਾਂ ਉਹ ਮੈਨੂੰ ਜ਼ਰੂਰ ਤੁਸੀਂ ਇੱਕ ਬਣਾ ਕੇ ਦਿਓ ਕੋਟਨ ਦਾ।
ਹਾਂਜੀ-ਹਾਂਜੀ ਭੇਜੂੰਗੀ ਤੁਹਾਨੂੰ ਮੈਂ
ਭਾਰੀ ਵੀ ਸਲਵਾਰ ਹੋਵੇ ਨਾ, ਸੋਹਣਾ ਲੱਗਦਾ ਅੱਜ ਕੱਲ ਤਾਂ ਵੀ ਨੇ ਕਾਇਆ ਹੋਇਆ, ਤੇ ਗੋਡਿਆਂ ਥੀ ਦੀ ਚੁ
ਵੀ ਨੈਕ ਹੋ ਗਿਆ, ਹਾਂਜੀ-ਹਾਂਜੀ-ਹਾਂਜੀ-ਹਾਂਜੀ। ਪਰ ਅੱਜ-ਕੱਲ ਬਹੁਤ ਟਰੈਂਡਿੰਗ 'ਚ ਐ।
ਹਾਂ ਫੇਰ ਤੁਸੀਂ ਕੱਪੜੇ ਸਿਉਂ ਕੇ ਰੋਟੀ ਪਾਣੀ ਕਦੋਂ ਕਰਦੇ ਆ?
ਮੇਰੇ ਮਦਰ ਇਨ ਲੋ ਬੜੇ ਸਪੋਰਟਿਵ ਆ ਮੇਰੇ ਨਾਲ ਬਹੁਤ ਹੈਲਪ ਕਰਾਉਦੇ ਨੇ।
ਬਹੁਤ ਵਧੀਆ ਗੱਲ ਐ।
ਮਤਲਬ ਜਦੋਂ ਮੈਨੂੰ ਜ਼ਿਆਦਾ ਕੰਮ ਹੁੰਦਾ ਨਾ ਉਹ ਮੈਨੂੰ ਦੱਬਕੇ ਨਾਲ ਰੋਬ ਨਾ ਕਹਿੰਦੇ ਆ ਜਾ ਕੇ ਨਾ ਆਪਣਾ ਕੰਮ ਕਰ ਲੈ। ਦੇਖ ਲੂੰਗੀ ਮੈਂ, ਚੱਲ ਦੇਵੇ ਮੇਰੇ
ਹੂੰ,
ਮੈਨੇ ਜਾ ਕੇ ਕਿਹਾ ਕੰਮ ਕਰ ਆਪਣਾ, ਮੈਂ ਫਿਰ ਆਪਣਾ ਕੰਮ ਕਰ ਲਿਆ ਮੇਰੇ ਨਾਲ ਬਹੁਤ ਹੈਲਪ ਕਰਾਉਦੇ ਨੇ।
ਹੂੰ, ਫੇਰ ਤਾਂ ਠੀਕ ਆ ਹਨਾ।
ਮਤਲਬ ਮੈਂ ਆਪਣੇ ਪੇਕੇ ਨੀ ਜਾਂਦੀ।
ਮੇਰਾ ਦਿਲ ਨੀ ਕਰਦਾ ਜਾਣ ਨੂੰ, ਮੇਰਾ ਦਿਲ ਨੀ ਕਰਦਾ ਜਾਣ ਨੂੰ ਪਹਿਲਾਂ ਮੈਂ ਬਹੁਤ ਜਾਂਦੀ ਹੁੰਦੀ ਸੀ, ਤੇ ਹੁਣ ਮੈਨੂੰ ਤਿੰਨ ਸਾਲ ਹੋ ਗਏ ਮੈਂ ਜਾਂਦੀ ਨੀ ਆ। ਮਤਲਬ ਮੈਨੂੰ ਹਾਂ। ਉਹ ਮੈਨੂੰ ਕਹਿੰਦੇ ਤੂੰ ਜਾਂਦੀ ਨੀ, ਮੈਂ ਕਿਹਾ ਜਦ ਮੇਰਾ ਸੋ ਰਿਹਾ ਜੀ ਮੈਨੂੰ ਕਿਆ ਵਾਲਾ ਪਿਆਰ ਮਿਲਦਾ, ਤੇ ਮੈਨੂੰ ਕੀ ਲੋੜ ਪਈ ਜਾਣ ਦੀ।
ਸਹੀ ਗੱਲ ਆ ਆਹ ਵੀ ਗੱਲ ਸਹੀ ਐ, ਪੇਕੇ ਥੋਡੇ ਮੰਮੀ ਪਾਪਾ ਆਪਾਂ ਸਾਰੇ ਹੁੰਦੇ ਹੋਣੇ ਆ ਉੱਥੇ ਤਾਂ,
ਹਾਂ ਬ੍ਰਦਰ ਐ ਸਿਸਟਰ ਐ, ਮਦਰ ਐ ਫਾਦਰ ਨੀ ਐ। ਤੇ ਹਾਂ, ਤੇ ਮਤਲਬ ਉਹ ਮੈਨੂੰ ਫੋਨ ਕਰਕੇ ਕਹਿਣਗੇ ਤੂੰ ਆਦੀ ਨੀ। ਮੈਂ ਉਹਨਾ ਨੂੰ ਕਹੂੰਗੀ ਮੇਰਾ ਦਿਲ ਨੀ ਕਰਦਾ ਆਣ ਨੂੰ ਮਤਲਬ, ਮੇਰਾ ਬ੍ਰਦਰ ਬੋਲਿਆ ਕਹਿਦਾ ਤੁੰ ਪਹਿਲੀ ਆ, ਜਿਹੜੀ ਕਹਿੰਦੀ ਆ ਕਿ, ਮੇਰਾ ਦਿਲ ਨੀ ਕਰ
ਨਹੀਂ ਤਾਂ ਸਾਢੇ ਅਰਗੀਆਂ ਨੂੰ ਪੁੱਛੋ, ਅਸੀਂ ਕਹਿੰਣੇ, ਵੀ ਹਾਏ ਕਦੋਂ ਜਾਏਗੀ
ਨਾ ਮੀ, ਮੇਰੇ ਤਾਂ ਘਰ ਦੇ ਫੋਨ, ਕਰ-ਕਰ ਕੇ ਥੱਕ ਤੇ ਜਾਂਦੇ ਆ ਮੈਂ ਨਹੀਂ ਜਾਂਦੀ, ਫਿਰ ਉਹ ਆਪੇ ਆ ਕੇ, ਮਿਲ ਜਾਂਦੇ ਨੇ
ਹਾਂ, ਦੇਖ ਲਓ ਨਾ
ਕਹਿੰਦੇ ਤੂੰ ਤਾਂ ਬੇਸ਼ਰਮ ਵ, ਤੂੰ ਤਾਂ ਆਉਂਦੀ ਨਈ, ਤੇਰਾ ਨਈ ਦਿਲ ਕਰਦਾ ਤੇ ਉਹ, ਆਪੇ ਹੀ ਆ ਜਾਂਦੇ ਨੇ,
ਸਾਡਾ ਤਾਂ, ਆਪ ਦਿਲ ਕਰਦਾ ਵੀ, ਅਸੀਂ ਕਦੋਂ ਜਾਈਏ- ਕਦੋਂ ਜਾਈਏ, ਸੱਚੀ ਬਹੁਤ ਦਿਲ ਕਰਦਾ ਮੇਰਾ ਬੇਟਾ ਵੀ, ਕਹਿ ਰਿਹਾ ਸੀਗਾ, ਵੀ ਕਦੋਂ ਜਾਣਾ- ਕਦੋਂ ਜਾਣਾ
ਜਾਇਓ
ਚਲੋ ਦੀਦੀ, ਮੈਂ ਤੁਹਾਨੂੰ ਕਰਦੀ ਹ ਹੈ ਫੋਨ
ਠੀਕ ਹੈ ਜੀ, ਓਕੇ ਜੀ ਓਕੇ